ਸਤਿ ਸ੍ਰੀ ਅਕਾਲ ਜੀ ਕੀ ਹਾਲ ਠੀਕ ਹੋ ਹਾਂਜੀ ਵਧੀਆ ਅਸੀ ਹੋਰ ਕੀ ਕਰਦੇ ਪਏ ਹੋ ਤੁਸੀਂ
ਬਸ ਬੁੜੀਏ ਸਾਹਿਬ ਗਏ ਸੀ ਮੈਂ ਕਿਹਾ ਚਲ ਲੰਗਰ ਪਾਣੀ ਛੱਕ ਕੇ ਆਨੇ ਆ ਨਾਲੇ ਮੱਥਾ ਟੇਕਿਆ ਗੁਰੂ
ਹਾਂਜੀ ਹਾਂਜੀ
ਮੈਂ ਕਿਹਾ ਚੱਲ ਗੁਰਦੁਆਰੇ ਲੰਗਰ ਬਹੁਤ ਟੇਸਟੀ ਹੁੰਦਾ ਹੈ
ਹਾਂਜੀ ਹਾਂਜੀ
ਨਾਲੇ ਉਹ ਤਾਂ ਪਤਾ ਹੀ ਹੈ ਤੁਹਾਨੂੰ ਕਿਸਮਤ ਵਾਲੇ ਨੂੰ ਮਿਲਦਾ
ਹਾਂਜੀ ਉਹ ਤੇ ਹੈ ਹੀ ਉਹ ਤੇ ਹੈ ਹੀ ਬਿਨਾਂ ਕਿਸਮਤ ਤੋਂ ਨਹੀਂ ਮਿਲਦਾ
ਹਮ ਉਹੀ ਹੈ ਨਾ ਫਿਰ ਖਾ ਕੇ ਅਸੀਂ ਆ ਗਏ ਮੈਂ ਕਿਹਾ ਚੱਲ ਦਰਸ਼ਨ ਮੇਲੇ ਵੀ ਹੋ ਜਾਏਗੇ ਨਾਲੇ ਹਾਂਜੀ ਹਾਂ ਹਾਂ ਉਹ ਲੰਗਰ ਬਹੁਤ ਟੇਸਟੀ ਸੀ ਕੜੀ ਚੋਲ ਬਣੇ ਦੇ ਸੀ ਉੱਥੇ
ਹੋਰ ਸੁਣਾਓ ਤੁਸੀਂ
ਮੈਂ ਕਹਿ ਰਹੀ ਹਾਂ ਲੰਗਰ ਹੀ ਬਹੁਤ ਟੇਸਟੀ ਹੁੰਦਾ ਉੱਥੇ ਦਾ
ਹਾਂਜੀ ਹਾਂਜੀ ਬੜਾ ਟੇਸਟੀ ਹੁੰਦਾ
ਅਲੱਗ ਹੀ ਹੁੰਦਾ ਹੈ ਗੁਰਦੁਆਰੇ ਦੇ ਲੰਗਰ ਤੋਂ
ਹਾਂ ਜਿੰਨੀ ਮਰਜੀ ਚੀਜ਼ ਅਸੀਂ ਘਰ ਬਣਾ ਲਈਏ ਹੈ ਪਰ ਜੋੋਂ ਗੁਰਦੁਆਰੇ ਦੀ ਚੀਜ਼ ਦਾ ਸਵਾਦ ਆਉਂਦਾ ਨਾ ਉਹ ਕਿੱਧਰੇ ਆਉਂਦਾ ਹੀ ਨਹੀਂ ਹੈ
ਇੰਨਾ ਲੰਗਰ ਬਣਦਾ ਵੇਖ ਲੋ
ਹਮ ਹਾਂਜੀ ਹਾਂਜੀ ਉਹ ਤੇ ਕਈ ਕੀ ਕਰਦੇ ਨੇ ਘਰ ਬੜੀ ਚੀਜ਼ਾਂ ਬਣਾਉਂਦੇ ਨੇ ਦਾਲ ਵਗੈਰਾ ਉਹ ਦਾਲਾਂ ਖਾਂਦੇ ਵੀ ਨਹੀਂ ਹੋਣਗੇ ਤੇ ਗੁਰ ਗੁਰੂ ਘਰ ਜਾਕੇ ਕਿੰਨਾ ਟੇਸਟ ਲੱਗਦਾ ਖਾਣਾ
ਸਾਰੇ ਖਾ ਲੈਂਦੇ ਨੇ ਨਾਲ ਜੋ ਬਣਿਆ ਉਹੀ ਖਾ ਲੈਂਦੇ ਨੇ ਕੋਈ ਉਹ ਨੀ ਹੁੰਦੀ ਵੀ
ਪਹਿਲੇ ਉਹ ਦੁੱਧ ਦਾਲਾ ਬਣੀਆਂ ਹੁੰਦੀਏ ਮਿਕਸ ਕਰਕੇ ਸਾਰੀਆਂ ਹੋਰ ਜਿਆਦਾ ਸਵਾਦ ਲੱਗਦੀਆਂ
ਬਹੁਤ ਟੇਸਟੀ ਬਣਦੇ ਆ ਕੜੀ ਚੋਲ ਬਣੇ ਸੀ ਬਹੁਤ ਟੇਸਟੀ ਸੀ
ਹਾਂਜੀ ਹਾਂਜੀ ਰਾਜਮਾਂਹ ਬੜੇ ਟੇਸਟੀ ਬਣੇ ਹੁੰਦੇ ਨੇ ਗੁਰਦੁਆਰੇ ਚੱ ਬਹੁਤ ਟੇਸਟੀ ਲੱਗਦੇ ਰਾਜਮਾਂਹ ਹਾਂਜੀ ਬਹੁਤ ਟੇਸਟਿ ਹਾਂਜੀ ਹਾਂਜੀ ਹੈ ਹੀ ਇਹੀ ਉਹ ਚੀਜ਼ਾਂ ਹੁਣ ਇਦਾਂ ਦੀ ਆਪਾਂ ਘਰ ਬਣਾਵਾਂਗੇ ਕਦੀ ਬਣੇਗੀ ਨਹੀਂ
ਹਾਂਨ ਟੇਸਟ ਨਹੀਂ ਆਉਂਦਾ ਉਹ ਵਾਲਾ ਜੋ ਗੁਰੂਦੁਆਰਿਆਂ ਚੱ ਆਂਦਾ ਹੈ ਹਾਂਜੀ ਸਭ ਵਧੀਆ ਹੋਰ ਤੁਸੀਂ ਕਰ ਰਹੇ ਹੋ
ਦਿਵਾਲੀ ਤਕ
ਬਸ ਆਪਾ ਬੈਠੇ, ਮੈਂ ਕਿਹਾ ਚੱਲ ਡਿਨਰ ਬਣਾ ਲਈਏ ਰਾਤ ਦਾ।
ਹਾਂਜੀ, ਬਸ ਸਾਨੂੰ ਰਾਤ ਦੀ ਡਿਊਟੀਆਂ ਸ਼ੁਰੂ ਨੇ ਰਾਤ ਤੇ ਹੁਣ ਵੇਖਦੇ ਹਾਂ ਕੀ ਖਾਣਾ ਕਿ ਨਹੀਂ ਖਾਣਾ ਹਾਂਜੀ- ਹਾਂਜੀ ਸਾਰਾ ਦਿਨ ਬਸ ਇਹੀ ਕੰਮ ਚੱਲਦਾ ਪਿਆ, ਸਵੇਰੇ ਖਾਓ ਰਾਤੀ, ਰਾਤੀ ਖਾਓ।
ਇਹੀ ਕੁੱਛ ਹੈਗਾ, ਬਾਅਦ ਵਿੱਚ ਹੁਣ ਕੀ ਕਰ ਸਕਦੇ ਆ ਹਮ ਮੈਂ ਕਿਹਾ ਚੱਲ ਦਾਲ ਬਣਾਣੇ ਆ ਮੂੰਗੀ ਧੋਤੀ ਹਲਕੀ ਫੁਲਕੀ ਦਾਲ ਬਣਾਵਾਂਗੇ।
ਹਾਂਜੀ ਹਲਕਾ ਖਾਣਾ ਵੀ ਖਾਣਾ ਚਾਹੀਏ, ਹਾਂਜੀ ਅਸੀਂ ਵੀ ਇਦਾਂ ਹੀ। ਉਬਾਲਾ ਹਾਂਜੀ। ਜਿਵੇਂ ਕਿ ਦਾਲ ਨੂੰ ਧੋ ਕੇ ਪਹਿਲੇ ਰੱਖੋ ਵਿੱਚ ਹਲਦੀ ਪਾਓ ਨਮਕ ਪਾਓ ਉਹਦਾ ਉਬਾਲਾ ਲਾਓ, ਪਹਿਲੇ ਫੇਰ ਬਾਅਦ ਉਹਨੂੰ ਤੜਕਾ ਬਣਾ ਜਾਂਦੀ, ਤੁਸੀਂ ਕਿੱਦਾਂ ਬਣਾਉਂਦੇ ਹੋ?
ਅਸੀਂ ਵੀ ਉਵੇਂ ਮਤਲੱਬ ਟਮਾਟਰ ਪਿਆਜ ਪਾ ਕੇ ਮੈਂ ਮਤਲੱਬ ਪਹਿਲਾਂ ਉਬਾਲ ਕੇ ਉਹਨੂੰ ਮੈਂ ਤੇ ਕਈ ਵਾਰ ਸਟੀ ਲਵਾ ਲੈਂਦੀ ਹਾਂ।
ਪਰ ਅਸੀਂ ਸੀਟੀ ਨਹੀਂ ਲਵਾਉਂਦੇ, ਅਸੀਂ ਉੱਦਾਂ ਹੀ ਬਣਾ ਲੈਂਦੇ ਹਾਂ ਕਿਉਂਕਿ ਐ ਹਲਕੀ ਦਾਲ ਏ ਤੇ ਛੇਤੀ ਗਾਲ ਜਾਂਦੀ ਹੈ।
ਹਾਂ ਉਹ ਕਈ ਵਾਰ ਜਿਵੇਂ ਕਾਲ‌ ਹੂੰਦੀ ਬੰਦੇ ਨੂੰ। ਕੁੂੱਕਰ ਚੱ ਇਕ ਅੱਧੀ ਸੀਟੀ ਲਵਾਉਣੀ ਹਾਂ ਪੋਲੀ ਜੀ ਤੇ ਨਾਲ ਹੀ ਉਹਨੂੰ ਜੀਰੇ ਟਮਾਟਰ ਪਿਆਜ਼ ਪਾ ਕੇ ਤੜਕਾ ਲਾ ਦੇਣਾ, ਪਰ ਟੇਸਟੀ ਬਣਦੀ ਹੈ ਬਹੁਤ ਜ਼ਿਆਦਾ ਖਾਣੇ ਚੱ ਅੱਛੀ ਲੱਗਦੀ ਹੈ ਲਾਈਟ ਵੇਟ।
ਨਾਲੇ ਨਾ ਹਲਕਾ ਖਾਣਾ ਵੀ ਖਾਣਾ ਚਾਹੀਦਾ ਹੈ। ਹੈਲਦੀ ਵੀ ਖਾ, ਖਾ ਕੇ ਉਹ ਹੋ ਜਾਂਦਾ ਹਾਂਜੀ। ਹਾਂਜੀ, ਹਾਂਜੀ ਨਾਲੇ ਏ ਦਾਲਾਂ-ਦੁਲਾਂ ਤੇ ਬਜੁਰਗ ਬੜੇ ਖੁਸ਼ ਹੋ ਕੇ ਖਾਂਦੇ ਨੇ, ਹਲਕਾ-ਫੁਲਕਾ ਖਾਣਾ, ਬਜੁਰਗ ਬੜੇ ਖੁਸ਼ ਹੋ ਕੇ ਤੇ ਖਾਂਦੇ ਨੇ, ਕੈਂਦੇ ਨੇ ਹਲਕੀ-ਹਲਕੀ ਦਾਲ ਹੋਵੇ, ਹਾਂਜੀ।
ਹਾਂ, ਨਾਲ ਫੁਲਕਾ ਹੋਵੇ ਹਲਕਾ-ਹਲਕਾ।
ਹਾਂਜੀ, ਪਤਲਾ-ਪਤਲਾ ਫੁਲਕਾ ਹੋਵੇ। ਗਰਮ-ਗਰਮ ਦਾਲ ਹੋਵੇ ਸਵਾਦ ਜੀ ਹਾਂਜੀ, ਹਾਂਜੀ।
ਬਜੁਰਗ ਖਾਂਦੇ ਵੀ ਖੁਸ਼ ਹੋ ਕੇ ਸੀ ਐ ਚੀਜਾਂ ਤੇ।
ਹਾਂਜੀ, ਹਾਂਜੀ ਬਾਸ ਆਜ-ਕਾਲ ਦੇ ਜੇੜੇ ਬੱਚੇ ਹੈਗੇ ਨੇ, ਓ ਨੀ ਨਾ ਖਾਂਦੇ। ਓ ਨੀ ਖਾਂਦੇ, ਓ ਕੈਂਦੇ ਵੀ ਪਤਾ ਨੀ ਕੀ ਬਨਾਤੈ। ਅਸੀਂ ਤੇ ਖਾਂਦੇ ਨੀ।
ਹਾਂ ਪਰ ਓ ਦਾਲ ਲਗਦੀ ਬੋਤ ਟੇਸਟੀ ਐ, ਮੂੰਗੀ ਧੋਤੀ ਤੇ, ਪੀਲੀ ਦਾਲ ਤੇ ਬਨਦੀ
ਓ ਕਦੇ ਦਾਲ ਤੂਸੀ ਸੁੱਕੀ ਖਾਦੀ ਏ, ਮੂੰਗੀ ਧੋਤੀ ਦਾਲ ਸੁੱਕੀ ਖਾਦੀ ਏ?
ਹਾਂ।
ਦਾਲ ਸੁੱਕੀ ਕਿੰਨੀ ਟੇਸਟੀ ਬਨਦੀ ਏ। ਗਿੱਲੀ ਕਾਰਕੇ ਓਨੂੰ ਬਨਾਓ ਨਾ ਤੜਕਾ ਲਗਾ ਕੇ। ਕਿ ਬੋਤ ਸਵਾਦ ਆਂਦਾ ਓਦਾ। ਅਸੀ ਖਾਂਦੇ ਆ ਨਾ, ਸਾਡੇ ਘਾਰ ਬੜੇ ਖੁਸ਼ ਹੋ ਕੇ ਖਾਂਦੇ ਨੇ, ਮੇਰੀ ਫੈਮਿਲੀ ਸੀ ਨਾ ਓਦੱਰ
ਪੇਆਜ ਕਾੱਟ ਕੇ
ਹਾਂਜੀ, ਹਾਂਜੀ ਮੇਰੇ ਘਾਰ ਫੈਮਲੀ ਚ ਬੋਤ ਖਾਂਦੇ ਨੇ ਸਾਰੇੇ ਏ। ਅੱਛੀ ਲੱਗਦੀ ਓਨਾਂ ਨੂੰ, ਕੈਂਦੇ ਓਹੀ ਬਨਾ ਲੋ।
ਆਹੋ ਅੱਛੀ ਲਗਦੀ ਐ ਟੇਸਟ ਵਿੱਚ। ਖਾਣ ਇਚ ਵੀ ਵਦੀਆ ਲੱਗਦੀ ਏ ਨਿੰਬੂ-ਨਿੰਬੂ ਪਾ ਕੇ। ਤੇ ਖਾਓ ਸਵਾਦ ਲੱਗੇ
ਹਾਂਜੀ, ਹਾਂਜੀ ਤੂਸੀ ਕਦੀ ਓ ਪੋਹਾ ਬਨਾਏਆ, ਨਮਕੀਨ ਟਾਈਪ ਦਾ ਬਣਦੈ ਕਰੀਸ ਤੇ ਕ੍ਰਿਸਪੀ ਜੇਆ, ਹਾਂ ਓ ਵੀ ਕਿੰਨਾ ਟੈਸਟੀ ਬਨਦੈ, ਹਨਾਂ?
ਹਂ, ਪਿਆਜ ਪਤਲੇ-ਪਤਲੇ, ਲੰਬੇ-ਲੰਬੇ ਕੱਟ ਕੇ ਵਿੱਚ ਜੀ
ਇੱਕ ਓਦਾਂ ਬਣਦੈ, ਇੱਕ ਬਣਦਾ ਹਾਂਜੀ, ਹਾਂਜੀ, ਹਾਂਜੀ ਇੱਕ ਤੇ ਓ ਗਿੱਲਾ ਕਰਕੇ ਬਨਾਈ ਦਾ ਨਾਂ ਇੱਕ ਨਿਰਾਂ ਸੁੱਕਾ ਬਨਦਾ ਏ। ਨਮਕੀਨ ਮੱਖਣ ਜਿਵੇਂ ਭੁੰਨ ਲੋ ਪੈਲੇ ਓਨੂੰ, ਥੋੜਾ ਜਿਆ ਤੇਲ ਪਾਕੇ ਫੇਰ ਉਨੂੰ ਓਦੇ ਵਿੱਚ ਪੇਆਜ, ਟਮਾਟਰ, ਨਿੰਬੂ ਵਗੈਰਾ ਨਚੋੜ ਕੇ ਪਾਓ ਜਿੱਦਾਂ ਬੇਲ ਪੂੜੀ ਹੁੰਦੀ ਏ, ਓਦਾੱ ਬਨਦਾ ਏ ਬੋਤ ਟੇਸਟੀ।
ਹਂ, ਮੇਂ ਕੋ ਨੀਂ ਖਾਦਾ, ਕਦੀ ਵੀ।
ਨਈਂ ਖਾ ਕੇ ਦੇਖੇਓ ਹਾਂਜੀ, ਬੱਚਿਆਂ ਨੂੰ ਬਨਾ ਕੇ ਦੇਓ ਬੋਤ ਟੇਸਟੀ ਟੀ ਲਗਦਾ ਏ, ਹਲਕਾ-ਫੁਲਕਾ , ਜਾਦਾ ਡੀਪ ਫਰਾਈ ਨੀਂ ਕਰਨਾ ਏਨੂੰ ਨੋਰਮਲ ਤੇਲ ਜਿੱਦਾਂ ਆਪਾਂ ਨੋਰ ਨੋਰਮਲ ਪਾਂਦੇ। ਹਾਂਜੀ। ਨੋਰਮਲ ਜਿੱਦਾਂ ਸਬਜੀ ਚ ਪਾਈਦਾ ਨਾਂ।
ਹਂ, ਹਂ, ਹਂ, ਹਂ।
ਅਸੀ ਰੱਖਨੈ, ਐ ਨੀਂ ਕਿ ਜਾਦਾ ਡੀਪ ਫਰਾਈ ਹੋਨੈ, ਨਾਂ ਬਿਲਕੁਲ ਓਂਜ ਕਰੰਚੀ-ਕਰੰਚੀ ਜਿਆ ਹੋ ਜਣ ਬੋਹਤ ਟੇਸਟ ਲੱਗਦੈ। ਓਦੇ ਚ ਨਿੰਬੂ ਵਗੈਰਾ ਨਚੋੜ ਕੇ ਕਿ ਕਈ ਮੂੰਫਲੀ ਕੱਚੀ ਮੂੰਫਲੀ ਹੁੰਦੀ ਏ ਨਾਂ, ਤਲ ਕੇ ਉਦੇ ਵਿੱਚ ਨਮਕੀਨ ਵਗੈਰਾ ਬਨਾਂ ਕੇ
ਹਾਂ ਅੱਛਾ ਓ ਈ ਨਮਕੀਨ ਵਗੈਰਾ, ਨਮਕੀਨ ਵਾਂਗੂ ਬਨ ਗਿਆ ਨਾਂ ਜਿਵੇਂ ਨਮ
ਹਾਂਜੀ, ਹਾਂਜੀ, ਹਾਂਜੀ ਹੁਨ ਜਿੱਥੇ ਸਾਡੇ ਘਾਰ ਕੋਈ ਆ ਜਾਂਦੈ, ਆਪਾਂ ਗੈਸਟ-ਗੁਸਟ ਚਾਂਦੇ ਨੇ ਆਪਾਂ ਤਕਰੀਬਨ ਬਨਾਂ ਕੇ ਰੱਖੀ ਦੀ ਹੁੰਦੀ ਏ ਏਦਾਂ ਦੀ ਚੀਜਾਂ, ਟੇਸਟੀ ਲਗਦੀ ਏ।
ਵਧੀਆ ਬਾਰੋਂ ਮੰਗਾਂਨ ਨਾਲੋਂ ਵਦੀਐ ਘਾਰ ਬਨਾਓ ਖਲੋ।
ਹਾਂਜੀ, ਹਾਂਜੀ ਘਰੇ ਬਨਾਈ ਦੀ ਏ ਫੇਰ ਅਸੀ।
ਹਂ।
ਹੋਰ ਦੱਸੋ ਤੂਸੀ, ਹਾਂਜੀ ਕਰਨਾ ਜਰੂਰ।
ਮੈਂ ਈ ਟਰਾਈ ਕਰਾਂਗੀ ਬਨਾਵਾਂਗੀ, ਇੱਕ ਕੈਂਦੇ ਨੇ ਮੂੰਫਲੀਆਂ ਵੀ ਤਲ ਕੇ ਵਿੱਚ ਪਾ ਦੋ
ਹਾਂਜੀ ਹਾਂਜੀ ਵਿੱਚ ਏਸੇ ਚ ਹਾਂ ਏਸੇ ਚ ਨਾਂ ਡਰਾਈ ਫਰੂਟ ਵੀ ਪੈਂਦਾ ਐ।
ਹਾਂ, ਮਤਲਬ ਤਲਕੇ ਓਨੂੰ ਮਾੜਾ ਰੋਸ਼ ਟ ਕਰਕੇ ਹਂ, ਮਤਲਬ ਅੱਛਾ ਬਣਦਾ ਫਿਰ। ਹਾਂ ਓ ਸਾਰੇ ਡਰਾ ਡਰਾਈ ਫਰੂਟ ਕਰਕੇ ਤੇ ਵਿੱਚੇ ਪਾ ਦੋ।
ਬੋਤ ਟੇਸਟੀ ਬਣਦੀ ਐ।
ਹਾਂ ਇੱਕ ਹੋਰ ਪਾਪੜ ਜੀ ਵੀ ਆਂਦੇ ਨਾਂ, ਵਿੱਚ ਨਮਕੀਨ ਦੇ ਪਾਣ ਦੇ ਪਤਲੇ-ਪਤਲੇ ਜੇ। ਓ ਵੀ ਪੈ ਜਾਂਦੀ ਵਿੱਚ ਹਾਂ ਓ ਫੇਰ ਪੂਰੀ ਨਮਕੀਨ ਈ ਬਣ ਜਾਂਦੀ ਐ ਨਾਂ।
ਹਾਂਜੀ।
ਤੇ ਨਮਕੀਨ ਟਾਈਪ ਬਣ ਜਾਂਦੀ ਐ ਪੂਰੀ।
ਹਾਂਜੀ, ਹਾਂਜੀ।
ਹਂ।
ਕੀ? ਹੋਰ ਦੱਸੋ ਤੁਸੀਂ?
ਬਣ ਗੀ, ਹਂ, ਹੋਰ ਤੁਸੀਂ ਦੱਸੋ। ਬਸ ਓਈ ਤੁਆਨੂੰ ਕਿਆ, ਡਿਨਰ ਦੀ ਤਿਆਰੀ।
ਹਾਂਜੀ ਹਾਂਜੀ। ਦਾਲ-ਦੂਲ ਧਰੀਂ ਨੂੰ ਹੁਣੇ ਤੇ ਆਈ ਏ। ਹੋਰ।
ਹੋਰ, ਤੁਸੀਂ ਕੀ ਕਰਦੇ ਪੇਉ।
ਬਸ ਅਸੀਂ ਵੀ ਹੁਣ ਹਾਂਜੀ ਸੀ ਲਿਆ ਸੂਟ ਬਸ ਹੁਣ ਹੋਰ ਇੱਕ ਦੇ ਆਈਸ ਲੇਡੀ ਕਹਿੰਦੀ ਬਈ ਇੱਕ ਹੋਰ ਬਣਾਉਣਾ ਮੈਂ ਕਿਹਾ ਹੁਣ ਤੇ ਮੇਮ ਭੈਣਜੀ ਤੁਸੀਂ ਰੱਖ ਜਾਓ ਬਾਅਦ ਚੋਂ ਬਣਾਵਾਂਗੀ ਟਾਈਮ ਨੀ ਹੈਗਾ ਮੇਰੇ ਕੋਲ ਕੁੱਛ ਘਰ ਬੱਚੇ ਵੀ ਦੇਖਣੇ ਹੁੰਦੇ ਨੇ ਸਾਰੀ ਤਰਫ਼ ਧਿਆਨ ਮਾਰਨਾ ਹਾਂਜੀ ਹਾਂਜੀ ਮੈਂ ਕਿਹਾ ਅੱਜ ਤੇ ਨੀ ਮਿਲੇਗਾ ਤੁਹਾਨੂੰ ਦੋ ਦਿਨ ਰੁਕ ਕੇ ਮਿਲੇਗਾ ਮੈਂ ਕਿਹਾ
ਉਂਝ ਬੀਜੀ ਲਾਈਫ ਹੋ ਜਾਂਦੀ ਸੰਡੇ ਨੂੰ ਤੇ
ਹਾਂਜੀ ਹਾਂਜੀ ਮੈਂ ਕਿਹਾ ਦੋ ਦਿਨ ਰੁਕ ਕੇ ਮਿਲੇਗਾ ਹੁਣ ਤੁਹਾਨੂੰ
ਹਾਂ ਕੋਈ ਨੀ ਦੋ ਦਿਨ ਮਤਲਬ ਰੁਕ ਕੇ ਜਾਂ ਰੈਸਟ ਕਰਕੇ ਆਰਾਮ ਨਾਲ ਦੇਂਦਾਗੇ ਸ਼ੀਨਾ
ਹਾਂਜੀ ਹਾਂਜੀ ਬਸ ਤੁਹਾਨੂੰ ਪਤਾ ਹੈ ਫੇਰ ਆਰਾਮ ਵੀ ਜ਼ਰੂਰੀ ਐ ਸਿਹਤ ਨੂੰ ਜੇ ਅਸੀਂ ਆਰਾਮ ਨੀ ਦਾਂਗੇ ਤੇ ਸਾਡੀ ਸਾਨੂੰ ਕਮਜ਼ੋਰੀ ਆਏਗੀ ਵੀਕਨੈਸ ਆ ਜਾਂਦ ਦੀ ਜਿਆਦਾ ਸਾਰਾ ਦਿਨ ਲੱਗੇ ਰਹੋ ਤੇ ਹੁਣ ਮਸ਼ੀਨ ਚਲਾਣੀ
ਘਰ ਦਾ ਵੀ ਕਰਨਾ ਤੇ ਫੇਰ ਮਸ਼ੀਨ ਦਾ ਵੀ ਕਰਨਾ ਹਾਂ ਹਾਂ‌ ਉਹ‌‌ ਤੇ ਹੈ
ਨਾ ਅਸੀਂ ਇੱਕ ਮੋਟਰ ਹੁਣ ਮੈਂ ਸੋਚੀ ਮੋਟਰ ਲਵਾਉਣੇ ਹਾਂ ਨਾਲੇ ਫਿਰ ਭਾਜੀ ਮੈਂ ਕਿਹਾ ਐਕਸਰਸਾਈਜ਼ ਹੋ ਜਾਂਦੀ ਏ ਦੀ ਨਹੀਂ ਤੇ ਏਹਨੂੰ ਨਹੀਂ ਚਲਾਵਾਂਗੇ ਫੇਰ ਗੋਡਿਆਂ ਦੀ ਦਿੱਕਤ ਆਉਂਦੀ ਹੈ
ਹਾਂ ਇਹ ਤੇ ਹੈ ਗੋਡਿਆਂ ਦੀ ਵੀ ਐਕਸਰਸਾਈਜ਼ ਹੋ ਜਾਂਦੀ ਆ
ਹਾਂਜੀ ਹਾਂਜੀ ਹਾਂਜੀ ਹੋਰ ਤੁਸੀਂ
ਅਸੀਂ ਵੀ ਬਸ ਹਾਂ ਹਾਂ ਐਕਸਰਸਾਈਜ਼ ਵਗੈਰਾ ਕਰਨੀ ਆ ਅਸੀਂ ਵੀ ਤਾਂਹੀ ਸਰੀਰ ਫਿਟਨੈਸ ਰਹਿੰਦੀ ਯਾਰ ਨਹੀਂ ਤੇ ਫੇਰ ਪਰੇਸ਼ਾਨ ਹੋ ਜਾਂਦਾ ਬੰਦਾ
ਬਸ ਓਹੀ ਗੱਲ ਹੈ ਅੱਜ ਕੱਲ ਤੇ ਬਸ ਇਹਨਾਂ ਚੀਜ਼ਾਂ ਨਾਲ ਹੀ ਲੋਕ ਸਹੀ ਹੈਗੇ ਨੇ ਨਹੀਂ ਤੇੇ ਇਹ ਚੀਜ਼ਾਂ ਨਾ ਕਰਨ ਤੇ ਫੇਰ ਏ ਤੇੇ ਹੈ ਹਾਂਜੀ ਏ ਤੇ ਹੈ ਹੀ ਐ
ਬਿਲਕੁਲ ਫਿਟਨੈਸ ਹੀ ਨੀ ਰਹਿੰਦੀ ਬੰਦੇ ਦੀ ਕੋਈ ਐਕਸਰਸਾਈਜ਼ ਵਗੈਰਾ ਕਰ ਲ ਨਾ ਬੰਦਾ ਥੋੜਾ ਸਰੀਰ ਵੀ ਆਪਣਾ ਸਹੀ ਰਹਿੰਦਾ ਵੇ ਕੁੱਛ ਔਰ ਡਾਇਟ ਵਗੈਰਾ ਲ ਲਓ ਹਾਂ ਡਾਇਟ ਵਗੈਰਾ ਰਹਿੰਦੇ ਨਾਲ ਨਾਲ
ਹੁਣ ਬਸ ਰਾਤ ਦਾ ਵੀ ਡਿਨਰ ਵਗੈਰਾ ਕਰਕੇ ਫੇਰ ਅਸੀਂ ਫੇਰ ਜਾਣਾ ਵੋਕ ਕਰਨ ਫਿਰ ਉਧਰੋਂ ਦੀ ਆਣ ਕੇ
ਨਹੀਂ ਵੋਕ ਕਰਨੀ ਵੀ ਅੱਛੀ ਹੈ ਬੰਦੇ ਨੂੰ
ਹਾਂਜੀ ਹਾਂ
ਕਰਨੀ ਵੀ ਬਹੁਤ ਅੱਛੀ ਹੈ ਤਾਂ ਹੀ ਨੀਂਦ ਵਧੀਆ ਆਉਂਦੀ ਹੈ ਬੰਦੇ ਨੂੰ
ਬਸ ਹਾਂ ਤੱਧੇ ਹੀ ਨੀਂਦ ਪੈਂਦੀ ਓਦਾਂ ਫੇਰ ਸਾਰੇ ਦਿਨ ਬੈਠੇ ਰਹਿੰਦੇ ਦੇ ਆਂ ਘਰੇ
ਉਹੀ ਹੋ ਜਾਂਦੈ ਨਾ ਬੰਦੇ ਨੂੰ ਫਿਰ ਥੋੜਾ ਬਹੁਤ ਘੁੰਮ ਕੇ ਥੋੜ੍ਹਾ ਰਿਲੈਕਸ ਮਿਲ ਜਾਂਦਾ ਬੰਦੇ ਨੂੰ
ਹਾਂਜੀ ਹਾਂਜੀ ਬਸ ਇਹੀ ਗੱਲ ਏ
ਹਮ ਥੋੜ੍ਹਾ ਮਾਇੰਡ ਵੀ ਫਰੈਸ਼ ਹੋਂਦਾ ਹੈ ਉਹਦੇ ਨਾਲ
ਹਾਂਜੀ ਨਾਲੇ ਨਾ ਤਾਜ਼ੀ ਹਵਾ ਮਿਲ ਜਾਂਦੀ ਏ ਥੋੜੀ ਬਹੁਤੀ ਸ਼ਰੀਰ ਨੂੰ ਇਹ ਵੀ ਹਾਂਜੀ ਹਾਂਜੀ ਅੱਜ ਕੱਲ੍ਹ ਤਾਜ਼ੀ ਹਵਾਂਵਾ ਹੈ ਪਹਿਲੇ ਵਰਗੀਆਂ ਹਵਾ ਹੀ ਨੀ ਰਹੀਆਂ ਹਵਾਵਾਂ ਹੀ ਨੀ ਹੈਗੀਆਂ ਤਾਜ਼ੀ ਹਵਾ ਵੀ ਏ ਨੀ ਅੱਜ-ਕੱਲ
ਟਾਈਮ ਦੇ ਬੋਤ, ਮਤਲਬ ਸਵੇਰੇ-ਸਵੇਰੇ ਬੰਦਾ ਸਾਰੇ ਜਾਂਦਾ ਸੀਗੇ ਵਗੈਰਾ ਕਰਨ, ਬਾਰ ਤੁਰਦੇ ਈ ਵੋਕ ਕਰਦੇ ਰੈਂਦੇ ਸੀ।
ਪੈਲੇ ਤਾਂ ਸਾਰੀਆਂ ਜਨੇ ਕੱਠੇ ਹੋ ਕੇ ਚੱਲ ਜਾਂਦੇ ਸੀ ਅੱਜ-ਕੱਲ ਤਾਂ ਤਰਲੇ ਮਾਰਨ ਪੈਂਦੇ ਨੇ ਤੂੰ ਵੀ ਚੱਲ ਤੇ ਤੂੰ ਵੀ ਚੱਲ ਤਾਂ ਚੱਲਦੇ ਆਂ ਪੈਲੇ ਆਪੇ ਕੱਠੀਆਂ ਹੋ ਕੇ ਸਾਰੀਆਂ ਜਨੀਆਂ ਨੇ ਹੋ ਆਨਾ ਅੱਜ ਤੱਕ ਤਰਲੇ ਮਾ
ਓਈ ਐ ਨਾ ਅੱਜ-ਕੱਲ ਕੋਈ, ਹਾਂ ਸਈ ਗੱਲ ਐ, ਹੂੰ-ਹੂੰ ਅੱਜ-ਕੱਲ ਕਿਸੇ ਵੀ ਜਾਨ ਈ ਨੀ ਆ ਖੁਰਾਕਾਂ ਈ ਐਸੀ ਭੈੜੀ ਭੈੜੀਆਂ ਨੇ ਤੇ ਕਿਸੇ ਦੇ ਸਰੀਰ ਚ ਜਾਨ ਈ ਨੀ ਹੈਗੀ ਅੱਜ-ਕੱਲ ਦਾ ਟਾਈਮ ਦਾ
ਅੱਜ-ਕੱਲ ਤੇ ਸਾਰੇ ਚੰਗੇ ਭਲੇ ਬੰਦੇ ਵੀ ਇੰਜ ਹੋਏ ਪਏ ਨੇ ਜਿਵੇਂ ਹੁਨੇ ਬੁਢਾਪਾ ਆਏਆ ਦਾ ਓਨਾਂ ਨੂੰ। ਚਲੋ ਠੀਕ ਐ ਦੀਦੀ, ਸਾਸ ਮੈਨੂੰ ਕੌਲ ਆਰੀ ਐ ਸਾਸਰੀ ਕਾਲ।
ਠੀਕ ਐ ਸਾਸਰੀ ਕਾਲ।